ਹੈਲੋ?
ਸਤਿ ਸ਼੍ਰੀ ਅਕਾਲ ਮੈਂ ਭੈਣ ਜੀ।
ਹਾਂਜੀ, ਭੈਣ ਜੀ ਸਤਿ ਸ਼੍ਰੀ ਅਕਾਲ।
ਹੋਰ ਠੀਕ ਔ?
ਹਾਂਜੀ-ਹਾਂਜੀ, ਠੀਕ ਆ ਭੈਣ ਜੀ। ਤੁਸੀਂ ਕਿਵੇਂ ਹੋ?
ਮੈਂ ਕੜੀ ਬਣਾਉਂਦੀ ਸੀ, ਪਕੌੜੇ ਵਾਲੀ
ਅੱਛਾ, ਕਿਵੇਂ ਬਣਾਉਦੇ ਹੋ ਮੈਨੂੰ ਰੈਸਪੀ ਦੱਸ ਦੋ ਗੇ? ਮੈਂ ਨਾ ਕਦੇ ਕੜੀ ਮਤਲਬ ਪਹਿਲੀ ਗੱਲ ਤਾਂ ਬਣਾਈ ਨੀ, ਤੇ ਮਤਲਬ ਬਣਾਈ ਵੀ ਸੀ ਤਾਂ ਨਾ ਬਹੁਤ ਜਿਆਦਾ ਖੱਟੀ ਬਣ ਗਈ ਸੀ।
ਮੈਨੂੰ ਤਾਂ ਖੱਟੀ ਵਧੀਆ ਲੱਗਦੀ ਆ।
ਜ਼ਿਆਦਾ ਖੱਟੀ ਨਹੀਂ ਪਸੰਦ ਜੀ।
ਔਰ ਉਹ ਤਾਂ ਫਿਰ ਤੁਸੀਂ ਇਮਲੀ ਪਾਉਂਦੇ ਕੇ ਉਹ ਪਾਉਂਦੇ ਲੱਸੀ, ਦਹੀਂ
ਲੱਸੀ ਦਹੀਂ ਦੀ ਜੀ।
ਜਿਵੇਂ ਕੋਈ, ਕੋਈ ਲੱਸੀ ਵੀ ਪਾਉਂਦਾ ਕੋਈ, ਕੋਈ ਦਹੀਂ ਵੀ ਪਾ ਸਕਦਾ। ਕੋਈ ਕੋਈ ਇਮਲੀ ਵੀ ਪਾਉਂਦਾ ਖੱਟੀ ਕਰਨ ਵਾਸਤੇ।
ਹਾਂਜੀ, ਹਾਂਜੀ ਸਹੀ ਕਿਹਾ ਜੀ, ਬਟ ਤੁਹਾਨੂੰ ਪਤਾ ਉਹ ਸਿੰਧੀ ਕੜੀ ਚ ਆਪਾਂ ਆਹ ਪਾ ਸਕਦੇ ਹਾਂ, ਕੀ ਕਹਿੰਦੇ ਇਮਲੀ ਬਟ ਜੋ ਆਪਾਂ ਦਹੀਂ ਦੀ ਕੜੀ ਬਣਾਉਣੀ ਆੱ ਆਪਣੇ ਲੱਸੀ ਪਾਉਣੀ ਪੈਂਦੀ ਹੈ ਦਹੀਂ ਦੀ ਜੀ
ਸਾਡੇ ਪੰਜਾਬ ਵਿੱਚ ਬੇਸਣ ਵਾਲੀ ਜੋ ਕੜੀ ਆਉਂਦੀ ਆ ਉਹਦੇ ਵਿੱਚ ਵੀ ਈ ਇਮਲੀ ਪਾਉਂਦੇ ਆ।
ਅੱਛਾ ਜੀ।
ਹਾਂਜੀ, ਜਿੱਥੇ ਲੰਗਰ ਵਗੈਰਾ ਕਰਦੇ ਨਾ, ਅਹ ਗੁਰਦੁਆਰੇ ਵਗੈਰਾ ਉਥੇ ਬਾਹਰ ਵੀ ਚਲੇ ਜਾਓ, ਮਾਤਾ ਦੇ ਮੰਦਿਰ ਵਗੈਰਾ ਉੱਥੇ ਉਹ, ਲ ਅਹ ਇਮਲੀ ਦਾ ਵੀ ਵਪਾਰ ਕਰਦੇ ਆ
ਚਲੋ, ਵਧੀਆ ਫੇਰ ਤਾ ਜੀ
ਵਧੀਆ ਇਮਲੀ
ਅੱਛਾ ਜੀ, ਤੁਹਾਨੂੰ ਸਿੰਧੀ ਕੜੀ, ਬਣਾਉਣੀ ਆਉਂਦੀ ਹੈ ਵੈਸੇ
ਉਹ ਮੇਰੀ ਫਰੈਂਡ ਨੂੰ ਆਉਂਦੀ ਸੀ। ਸਿੱਖਣੀ ਸੀ। ਉਹ ਤੇ ਇੱਕ ਉਹਨਾਂ ਦਾ ਸਿੰਧੀ ਵਿੱਚ, ਉਹ ਵੀ ਵਧੀਆ ਆਉਂਦੀ ਹੈ, ਇੱਕ ਰੋਟੀ ਜਿਹੀ ਬਣਾਉਂਦੇ ਉਹ
ਅੱਛਾ ਜੀ।
ਗੁੜ ਪਾ, ਕੇ ਨਾ ਨਾਮ ਨਈ ਯਾਦ, ਮੈਂ ਪੁੱਛੂੰਗੀ ਮੇਰੇ ਫਰੈਂਡ ਨੂੰ
ਪੂਰਨਪੋਲੀ ਕਹਿ ਦਿੰਦੇ ਨੇ ਜੀ ਉਹ, ਗੁੜ ਪਾਕੇ ਬਨਾਨ ਨੂੰ ਗੁੜ ਅੱਛਾ ਕੋਕੀ, ਇੱਕ ਤੁਹਾਨੂੰ ਪਤਾ ਮੈਰੱਠਿਆਂ ਚ, ਉਹ ਬਣਾਉਂਦੇ ਨੇ ਅ ਪੂਰਨਪੋਲੀ
ਹਾਂਜੀ, ਇੱਕ ਅਮਟੀ ਨਾਲ
ਹਾਂਜੀ-ਹਾਂਜੀ ਆਮਟੀ ਨਾਲ
ਹਾਂਜੀ, ਬਹੁਤ ਟੇਸਟੀ, ਸਾਡੇ ਤਾਂ ਪੰਜਾਬ ਵਿੱਚ ਬਣਾਉਂਦੇ ਹੀ ਨੀ, ਨਾ ਕਿਸੇ ਨੂੰ ਆਉਂਦੀ ਆ
ਹਾਂਜੀ, ਮੈਨੂੰ ਵੀ ਨੀ ਆਉਂਦੀ, ਜੀ ਮੈਨੂੰ ਲੱਗਿਆ
ਹਮ, ਸਾਡੇ ਨੀ ਬਣਾਉਂਦੇ
ਅੱਛਾ ਜੀ।
ਆਪਦੀ ਤਾਂ ਹੈਗੀ, ਮੈਨੂੰ ਤਾਂ ਆਉਂਦੀ ਆ, ਜਿਵੇਂ ਚਨੇ ਦੀ ਦਾਲ ਹੋਰ ਗੁੜ ਪਾ ਕੇ ਪਹਿਲੇ ਕਦੇ ਵੀ ਅ ਚਣੇ ਦੀ ਦਾਲ ਨੂੰ ਉਬਾਲਣਾ ਹੈ, ਕੁੂੱਕਰ ਵਿੱਚ ਦੋ- ਤਿੰਨ ਸੀਟੀਆਂ ਵੱਧਣੀ ਸੀਟੀਆਂ ਲਾਣੇ ਆ
ਅੱਛਾ ਜੀ।
ਵੱਧਣਾ ਤਾਂ, ਉਹ ਘੁਲ ਜਾਣੀ ਦਾਲ ਬਣ ਜਾਣੀ
ਹਾਂਜੀ-ਹਾਂਜੀ।
ਹਾਂ ਆਪ ਸਬ ਖੜਾ- ਖੜਾ, ਖੜੀ- ਖੜੀ ਰੱਖਣੀ ਆ
ਅੱਛਾ ਜੀ, ਠੀਕ ਆ
ਹਾਂਜੀ, ਉਹਦਾ ਫਿਰ ਅਹ ਦਾਲ ਦਾ ਪਾਣੀ ਕੱਡ ਦੇਨਾ, ਪਤੀਲੇ ਵਿੱਚ ਉਹ ਸਿੱਟਣਾ ਨਈ ਆ, ਉਹ ਨੀ ਸਿੱਟਣਾ ਫੇਰ ਉਹ ਜੋ ਦਾਲ ਹ ਦਾਲ ਔ, ਦੀ ਉਹਨੂੰ ਹੱਥਾਂ ਨਾਲ ਮੈਸ਼ ਕਰਨੀ
ਓਕੇ ਜੀ।
ਮੈਸ਼ ਕਰਕੇ, ਫਿਰ ਗੁੜ ਵਗੈਰਾ ਵੀ, ਗੁੜ ਪਾਉਣਾ ਉਹਦੇ ਵਿੱਚ
ਹਾਂਜੀ
ਸੌਂਫ ਵੀ, ਪਾ ਸਕਦੇ ਉਹਦੇ ਵਿੱਚ ਸੌਂਫ
ਠੀਕ ਆ ਜੀ।
ਹਾਂਜੀ, ਫੇਰ ਉਹੀ ਫੇਰ ਜਿਵੇਂ, ਪਰੌਠੇ ਬਣਾਉਂਦੇ ਆ, ਉਵੇਂ ਉਹ ਪਾਲੋ ਪਰੌਠੇ ਵਿਚ ਪਰੋਠੇ ਵਾਂਗੂ
ਅੱਛਾ ਜੀ ਠੀਕ ਹੈ, ਮੈਂ ਨਾ ਕਦੇ ਮਤਲਬ ਟਰਾਈ ਕਰਕੇ, ਦੇਖੋ ਮੈਂ ਸੁਣਿਆ ਬਹੁਤ ਕੁਛ ਹੋਯਾ ਸੱਚੀ ਦਸਾਂ, ਹਮਾਰੇ ਸਰੀਰ ਡਿਸ਼ਾ ਬਟ
ਹਾਂਜੀ, ਜੋ ਨਾ ਉਸਦੀ ਦਾਲ, ਹਾਂਜੀ ਜੋ ਦਾਲ ਦਾ ਪਾਣੀ ਆ, ਉਹ ਸਿਟ ਜੋ ਸਿਟ ਨਵ ਨਈ ਆਉਂਗਾ, ਉਸਦੀ ਅਵਟੀ ਬਣਾਉਣੀ
ਅਛਾ, ਔਦੀ ਆਮਟੀ ਬਣ ਜਾਂਦੀ
ਹਾਂਜੀ -ਹਾਂਜੀ ਸਾਰਾ, ਪਿਆਜ ਨੂੰ ਹ ਹਾਂਜੀ
ਹਾਂਜੀ -ਹਾਂਜੀ ਬੋਲੋ ਮੈਂ ਸੁਣਦੀ ਹਾਂ
ਹਾਂਜੀ ਤਵੇ ਤੇ ਪਿਆਜ ਨੂੰ, ਸਾਰਾ ਗਰਮ ਮਸਾਲਾ ਤਿਆਰ ਕਰਨਾ।
ਹਾਂਜੀ।
ਹੈਲੋ।
ਹਾਂਜੀ-ਹਾਂਜੀ ਬੋਲੋ ਮੈਂ ਸੁ।
ਆ ਹਾਂਜੀ। ਅ ਪਿਆਜ ਗਰਮ ਮਸਾਲਾ ਪੂਰਾ ਤਿਆਰ ਕਰਨਾ ਐ। ਪਿਆਜ ਨੂੰ ਲੰਬੇ ਲੰਬੇ ਕਰਕੇ ਮਸਾ। ਤਵੇ ਤੇ ਪ ਥੋੜ੍ਹਾ ਜਿਹਾ ਭੁੰਨਨਾ ਤੇਲ ਥੋੜਾ ਜਿਹਾ ਪਾਣਾ ਐ। ਖੋਪਰਾ ਪਾ ਖੋਪਰਾ ਪਾ ਪਾਲੋ ਪੰਜਾਬ ਵਿੱਚ ਤਾਂ ਖੋਪਾ ਬੋਲਦੇ ਆਪਣੇ ਇੱਥੇ ਮਾਹ। ਤੁਸੀ ਖੋਪਰਾ ਬੋਲਦੇ ਨਾ।
ਹਾਂਜੀ ਹਾਂਜੀ ਖੋਪਾ।
ਹਾਂ ਨਈ ਮੈਂ ਅਪਣੇ ਮਹਾਰਾਸ਼ਟਰ ਵਿੱਚ ਖੋਪਰਾ ਬੋਲਦੇ।
ਮੈਨੂੰ ਪਤਾ ਨੀ ਜੀ ਏਨਾ।
ਹਾਂ ਖੋਪਰਾ ਬੋਲਦੇ ਆ ਔਰ ਆਪਣੇ ਇੱਥੇ ਖੋਪਾ ਬੋਲਦੇ ਐ ਪੰਜਾਬ ਵਿੱਚ।
ਅੱਛਾ ਜੀ ਠੀਕ।
ਹਾਂਜੀ। ਫੇਰ ਨਾ ਓ ਸਾਬਤ ਮਸਾਲਾ ਜੋ ਹੁੰਦਾ ਏ। ਅ ਧਨੀਆ ਵਗੈਰਾ ਸਾਰਾ ਕੁਛ ਪਾ ਕੇ ਓਦੇ ਵਿੱਚ। ਅ ਤਵੇ ਤੇੇ ਭੁੰਨਕੇ ਫਿਰ ਮਿਕਸਰ ਜੇ ਵਿੱਚ ਕਰਨਾ ਚਾਹੇ। ਓਥੇ ਤੇ ਮਹਾਰਾਸ਼ਟਰ ਵਿੱਚ ਤਾਂ ਵੱਟਾ ਹੁੰਦਾ ਨਾ।
ਹਾਂਜੀ ਹਾਂਜੀ ਓਦੇ ਵੱਟਾ ਮਿਲ ਜਾਂਦਾ ਜੀ।
ਹਾਂਜੀ ਵਟ ਓ ਬੋਹਤ ਵਧੀਆ ਟੇਸਟ ਆਂਦਾ ਓਦੇ ਹਨਾ।
ਹਾਂਜੀ ਹਾਂਜੀ ਸਹੀ ਕਿਹਾ ਤੁਸੀ।
ਫੇਰ ਉਸਦਾ ਤੜਕਾ ਲਗਾਣਾ ਤੇਲ ਵਿੱਚ। ਫਿਰ ਓ ਪਾਣੀ ਵੀ ਪਾ ਦੇਣਾ ਥੋੜ੍ਹੀ ਜਿ ਨਾ। ਜੋ ਦਾਲ ਅ ਗੁੜ ਦਾਲ ਰੱਖਣੀ ਏ ਪਿਓ ਓ ਬਾਲੀ ਹੋਈ। ਛੋਲੇਆ ਦੀ। ਓ ਦਾਲ ਥੋੜੀ ਜਿਹੀ ਮੈਸ਼ ਕਰਕੇ ਓਦੇ ਵਿੱਚ ਪਾ ਦੇਣੀ।
ਅੱਛਾ।
ਹਾਂਜੀ। ਕੋਈ ਕੋਈ ਇਮਲੀ ਵੀ ਇਮਲੀ ਵੀ ਪਾਂਦੇ ਕੋਈ ਕੋਈ ਇਮਲੀ ਵੀ ਨੀ ਪਾਂਦੇ।
ਅੱਛਾ ਜੀ। ਮੈਨੂੰ ਨਾ ਇੱਕ ਬਸ ਚੌਲ ਬਣਾਉਣੇ ਆਉਂਦੇ ਨੇ ਤੇ ਮੂੰਗੀ ਮਸਰੀ। ਦਾਲ ਬਣਾਉਣੀ ਆਉਂਦੀ ਆ।
ਅਮਟੀ ਚਾਵਲ ਤਾਂ ਇਨੇ ਸੋਆਦ ਹੁੰਦੇ ਮਹਾਰਾਸ਼ਟਰ ਦੇ ਫੇਮਸ ਆ ਨਾ ਅਮਟੀ ਚਾਵਲ।
ਹਾਂਜੀ ਹਾਂਜੀ ਸਹੀ ਕਿਹਾ ਮੈਂ ਮੈਂ ਨਾ ਬੋਤ ਕੁਛ ਸੁਣਿਆ ਹੋਇਆ ਸੱਚ ਦੱਸਾਂ ਬਟ ਮੈਂ ਕਦੇ ਮੇਂ। ਮਤਲਬ ਟਰਾਈ ਕਰਕੇ ਨੀ ਦੇਖਿਆ ਕਿ ਏਹ ਬਣਾ ਲਾ ਓ ਬਣਾ ਲਾ। ਮੈਨੂੰ ਚਾਰਾ ਚਟਪੱਟੀਆਂ ਚੀਜ਼ਾਂ ਦਾ ਸ਼ੌਂਕ ਆ ਜਿਵੇਂ ਪਨੀਰ ਚਿੱਲੀ ਵਗੈਰਾ ਹੋ ਗੀਆਂ ਜੇ।
ਹਾਂਜੀ। ਓ ਮਸਾਲੇ ਵਾਲੇ ਵੈਗਨ ਵੀ ਵਧੀਆ ਲੱਗਦੇ ਆ ਨਾ।
ਹਾਂਜੀ ਹਾਂਜੀ ਸਹੀ ਕਿਹਾ ਔ ਕਾਲੇ ਮਸਾਲੇ ਦੇ ਵੈਗਣ। ਹਾਂਜੀ ਹਾਂਜੀ।
ਸ਼ਿੰਗਦਾਣੇ ਵਗਰੇਰਾ ਵ ਪਾ ਕੇਆ ਨਾ ਬੰਦੇ।
ਹਾਂਜੀ ਓ ਅਪਣੇ ਤੇ ਸ਼ਿੰਗਦਾਨੇ ਬਿੰਗਦਾਨੇ ਪਾਉਣੇ ਆ ਤਾਂ।
ਹਾਂਜੀ। ਏਕ ਵੈਂਗਨ ਵੱਡੇ ਵੱਡੇ ਜੋ ਮਿਲਦੇ ਆ। ਓ ਚੀਰਾ ਦੇ ਕੇ ਮਸਾਲਾ ਨੀ ਭਰਦੇ। ਮਤਲਬ ਜੇ ਕੋਈ ਅ ਜਲਦੀ ਜਲਦੀ ਜਿਹਨੂੰ ਭੁੱਖ ਲੱਗੀ ਹੋਵੇ। ਆਂ ਜਿਹਨੂੰ ਜਿਹਨਾਂ ਨੂੰ ਪਿਆਜ ਕੱਟਣੇ ਦਾ ਟੈਮ ਲੱਗਦਾ ਐ। ਲਸ। ਨਾ ਕੱਟਨੇ ਨੂੰ ਟੈਮ ਲੱਗਦਾ ਓ ਮਿੰਟੋ ਮਿੰਟ ਤਵੇ ਤੇ ਬਣ ਜਾਂਦਾ।
ਅ ਭੈਣ ਜੀ ਮੈਂ ਕਦੇ ਸੁਣਿਆ ਨੀ ਕਿ ਏ ਚੀਜ਼ ਵੀ ਬਣਦੀ ਹੈ ਕਰਕੇ ਇੱਕ ਮੈਂ ਓ ਸੁਣਿਆ ਹੋਇਆ। ਬੈਂਗਣ ਦਾ ਪਰਥਾ ਬਣਦਾ।
ਨਹੀਂ ਓ ਵੀ ਚੀ ਚੀਰਾ ਦੇ ਕੇ ਨਾ ਸਾਰੇ ਮਸਾਲੇ। ਮਸਾਲਾ ਤਿਆਰ ਕਰਨਾ ਜੇ ਮਸਾਲਾ ਕਿਹਰਾ ਜਿਵੇਂ ਨੂਣ ਹੋ ਗਿਆ ਹਲਦੀ ਹੋ ਗੇ ਮਿਰਚ ਹੋਗੀ। ਇਹ ਪਏ ਨਾ ਕੋਲੀ ਵਿੱਚ ਪਾ ਕੇ ਮਿਕਸ ਕਰ ਦੇਣਾ। ਓ ਮਿਕਸ ਵਿੱਚ ਓ ਖੱਡੇ ਖੱਡੇ ਖੱਡੇ ਨੀ ਕਰਦੇ ਚੀਰਾ ਦੇਣਦੇ।
ਹਾਂਜੀ -ਹਾਂਜੀ, ਹਾਂਜੀ -ਹਾਂਜੀ ਸ਼ਾਮ
ਹਾਂ ਓਹਦੇ ਵਿੱਚ ਭਰਨਾ ਔ ਮਸਾਲਾ।
ਠੀਕ ਆ। ਮੈਂ ਨਾ ਕਦੇ ਟਰਾਈ ਕਰੂੰਗੀ ਤੁਹਾਨੂੰ ਫਿਰ ਰੈਸਪੀ ਲਈ ਫੋਨ ਕਰ ਲੂੰਗੀ ਜੀ ਮੈਂ।
ਹਾਂਜੀ ਬੋਤ ਟੇਸਟੀ ਚਾਹੇ ਪਰੌਠੇ ਨਾਲ ਬਣਾ ਖਾ ਲੋ ਚਾਹੇ ਰੋ ਟੀ ਨਾਲ ਖਾਲੋ ਚਾਹੇ ਚਾਵਲ ਨਾ ਖਾ ਲੋ ਬੋਤ ਟੇਸਟੀ ਲੱਗਦਾ ਏ।
ਤੇ ਤੁਸੀਂ ਮੈਨੂੰ ਇਹ ਦੱਸ ਜੋ ਤੁਸੀ ਇੱਕ ਦਿਨ ਮੈਨੂੰ ਦੇਖੋ ਕਹਿੰਦੇ ਸੀ ਦਹੀ ਰਾਇਤਾ ਅਸੀ ਬੋਤ ਖਾਂਨੇ ਆਂ ਓ ਬਣਾਉਣਦੇ ਕਿਵੇ ਨੇ ਮੇਨ ਰਾਈ ਜੀ ਦੇ ਤੜਕੇ ਨਾਲ
ਦੇਖੋ ਮੇਰੀ ਗੱਲ ਸੁਣੋ ਥੋੜਾ ਜ ਜਿਨੇ ਪਿਆ ਪਾਉਣਾ, ਉਹ ਪਿਆ ਪਿਆਜ ਬਰੀਕ ਬਰੀਕ ਕੱਟਣਾ ਬਹੁਤ ਬਾਰੀਕ ਕੱਟਣਾ।
ਅੱਛਾ ਪਿਆਜ ਬਰੀਕ ਕੱਟਣਾ।
ਹਾਂਜੀ ਜੋ ਅਹ ਫਿਰ ਖੀਰਾ ਹੁੰਦਾ ਹੈ। ਉਹ ਬਰੀਕ ਬਰੀਕ ਕੱਟ ਕੇ ਪਾਉਂਦੇ ਕੋਈ ਕੋਈ ਕੱਦੂ ਕਸ ਕਰਕੇ ਵੀ ਪਾਉਂਦੇ ਆ।
ਖੀਰਾ ਪਾਉਣਾ ਜਰੂਰੀ ਹੁੰਦਾ ਜੀ।
ਹਾਂ, ਉਹ ਫਿਰ ਟੇਸਟ ਆ ਜਾਂਦਾ ਨਾ ਵਧੀਆ।
ਅੱਛਾ ਟੇਸਟ ਆ ਜਾਂਦਾ ਠੀਕ ਆ ਜੀ।
ਠੰਡਾ ਹੁੰਦਾ।
ਹਾਂਜੀ ਸਰ ਪਹਿਲੀ ਗੱਲ
ਨਾਲੇ, ਹਾਂ ਨਾਲੇ ਪਾਣੀ ਦੀ ਕਮੀ ਵੀ ਪੂਰੀ, ਹੋ ਜਾਂਦੀ ਖੀਰੇ ਨਾਲ
ਹਾਂਜੀ ਹਾਂਜੀ ਸਹੀ ਕਿਹਾ।
ਹਾਂ ਫੇਰ ਨਾ ਉਹ ਕੱਦੂ ਕਸ ਫਿਰ ਮਿਰਚ ਜੋ ਹਰੀ ਮਿਰਚ ਆਉਂਦੀ ਆ।
ਹਾਂਜੀ
ਉਹ ਮਿਕਸਰ ਵਿੱਚ ਕਰ ਲਓ ਚਾਹੇ ਉਹ ਮਸੀਨ ਜੀ ਆਉਂਦੀ ਘੁਮਾਣੇ ਵਾਲੀ।
ਹਾਂਜੀ, ਹਾਂਜੀ ਉਹ ਚ ਕਰ ਲਓ ਚਾਹੇ।
ਹਾਂਜੀ ਚਾਹੇ ਉਹਦੇ ਵਿੱਚ ਕਰ ਲਓ, ਉਹ ਉਹ ਉਹ ਮਿਰਚ ਦੇ ਪਾ ਲੋ ਚਾਹੇ ਫਿਰ ਧਨੀਆ ਕੱਟ ਕੇ ਪਾ ਲਓ।
ਹਾਂਜੀ
ਕੋਈ ਕੋਈ ਜੀਰੇ ਦਾ ਤੜਕਾ ਵੀ ਲਗਾਉਂਦੇ ਆ ਤੇਲ ਤੇ ਤੇਲ ਵਿੱਚ ਜੀਰੇ ਦਾ ਔਰ ਰਾਈ ਦਾ ਤੜਕਾ ਲਾ ਕੇ ਉਸਦੇ ਵਿੱਚ ਪਾ ਦੇਣਾ।
ਮੈਂਨੂੰ ਤਾਂ ਥੋਨੂੰ ਸੱਚੀ ਦੱਸਾ ਮੈਂ ਇੱਕ ਰਾਈ ਜੀਰੇ ਵਾਲਾ ਤੜਕਾ ਸੁਣਿਆ ਹੋਇਆ ਵਾ।
ਹਾਂਜੀ
ਹਾਂਜੀ ਬਾਕੀ ਤਾਂ ਮੈਂ ਤੁਸੀਂ ਜੋ ਕਹਿ ਰਹੇ ਹੋ, ਕੱਕੜੀ ਵਗੈਰਾ ਪਾ ਕੇ ਇਹ ਤਾਂ ਮੈਂ ਕਦੇ ਸੁਣਿਆ ਨੀ ਜੀ।
ਹਾਂਜੀ ਉਹ ਖਾ ਟਰਾਈ ਕਰਕੇ ਤੁਸੀਂ ਖਾ ਕੇ ਦੇਖਿਓ ਬਹੁਤ ਟੇਸਟੀ ਨਾਲੇ ਆਪਣੇ ਮੰਮੀ ਨੂੰ ਡੈਡੀ ਨੂੰ ਵੀ ਪਾ ਖਿਲਾ ਕੇ ਦੇਖਿਓ
ਹਾਂਜੀ ਹਾਂਜੀ ਵੈਸੇ ਮੇਰੀ ਮੰਮਾ ਤਾਂ ਮਤਲਬ ਮੈਨੂੰ ਅ ਪੰਦਰਾਂ ਦਿਨਾਂ ਬਾਅਦ ਦਸ ਦਿਨਾਂ ਬਾਅਦ ਮਿਲਦੇ ਨੇ ਜੀ, ਕਿਉਂਕਿ ਮੇਰੀ ਮੰਮਾ ਪੈਲੇਟ ਨੇ।
ਅੱਛਾ ਅੱਛਾ ਫਿਰ ਜੋ ਤੁਸੀਂ ਦਈ ਦੇ ਹਾਂਜੀ -ਹਾਂਜੀ।
ਤੇ ਜੋ ਮੇਰੇ ਪਾਪਾ ਨੇ ਉਹ ਨੇਵੀ ਚ ਨੇ ਜੀ।
ਕੀ ਆ?
ਮੇਰੇ ਪਾਪਾ ਨੇਵੀ ਚ ਕੰਮ ਕਰਦੇ ਨੇ ਜੀ।
ਅੱਛਾ, ਅੱਛਾ ਫਿਰ ਤਾ ਉਹ ਬਾਹਰ ਹੀ ਰਹਿੰਦੇ ਹੋਣੇ ਨਾ।
ਹਾਂਜੀ, ਹਾਂਜੀ ਤਾਂ ਹੀ ਫੇਰ ਮਤਲਬ ਸਾਰੀ ਰੋਟੀ ਪਾਣੀ ਮੈਨੂੰ।
ਹਾਂਜੀ, ਹਾਂਜੀ ਮੇਰਾ ਵੀ ਬ੍ਰਦਰ ਮੈਨੇਜਰ ਹੈ ਬੈਂਕ ਵਿਚ
ਅੱਛਾ, ਤੁਥਹਾਡਾ ਬ੍ਰਦਰ ਮੈਨੇਜਰ ਹੈ ਬੈਂਕ 'ਚ ਹਾਂਜੀ, ਤੇ ਮੇਰੀ ਮੰਮਾ ਪੈਲੇਟ ਨੇ ਜੀ
ਹਾਂਜੀ- ਹਾਂਜੀ
ਹਾਂਜੀ, ਇੱਕ ਟਾਈਮ ਤਾਂ ਮੇਰੀ ਮੰਮਾ ਨੇ ਜਹਾਜ਼ ਠੋਕਤਾ ਸੀ ਜੀ ਹਾਂਜੀ- ਹਾਂਜੀ ਸਹੀ ਕਿਹਾ
ਹਾਂਜੀ
ਇੱਕ ਟਾਈਮ ਤਾਂ ਮੇਰੀ ਮੰਮੀ ਨੇ ਐਰੋਪਲੇਨ ਕਰੈਸ਼ ਕਰਤਾ ਸੀ ਜੀ, ਸਕੂਲ ਦੇ ਕੋਲਜ 'ਚ।
ਅੱਛਾ- ਅੱਛਾ ਨਹੀਂ, ਐਵੇਂ ਧਿਆਨ ਨਾਲ ਚਲਾਇਆ ਕਰੋ ਕੋਈ ਵੀ ਗੱਡੀ ਵਗੈਰਾ ਹੋਵੇ, ਸਕੂਟੀ ਹੋਵੇ, ਕੋਈ ਵੀ ਕੰਮ ਕਰਦਾਂਗੇ ਕਹਿ, ਜੋ ਵੀ ਕੰਮ ਕਰਦਾ ਗੱਡੀ ਗੁੱਡੀ ਜੋ ਚਲਾਂਦੀ ਨਾ ਉਹ ਉਹ ਸਹੀ ਤਰੀਕੇ ਨਾਲ ਕਰਨਾ ਚਾਹੀਦਾ
ਹਾਂਜੀ, ਤੁਹਾਡੀ ਗੱਲ ਸਹੀ ਹੈ, ਬਟ ਮੇਰੀ ਮੰਮਾ 'ਚ ਹਵਾਬਾਜੀ ਬਹੁਤ ਆ ਜੀ
ਅੱਛਾ, ਨਹੀਂ ਕੰਟਰੋਲ ਕਰੋ ਤੁਸੀਂ ਉਹਨੂੰ
ਹਾਂਜੀ। ਮੈਂ ਕਹਿਨੀ ਹਾ ਜੀ ਮੇਰੀ ਮੰਮਾ ਨੂੰ, ਕੀ ਹੌਲੀ ਚਲਾਇਆ ਕਰੋ।
ਹਾਂਜੀ, ਹੁਣ ਤੁਹਾਨੂੰ ਪਤਾ ਹੀ ਕਿੰਨੇ ਐਕਸੀਡੈਂਟ ਵਗੈਰਾ ਹੁੰਦੇ ਆ।
ਹਾਂਜੀ।
ਹਾਂਜੀ, ਤੇ ਤੁਸੀਂ ਅਹ, ਅਹ ਟਰੱਕ ਚਲਾ ਲੈਂਦੇ ਤੁਸੀ, ਤੁਸੀਂ ਤੁਹਾਡੇ ਟਰੱਕ ਹੈਗੇ ਸੀ ਨਾ।
ਹਾਂਜੀ, ਹਾਂਜੀੇ ਮੇਰੀ ਮੰਮਾ ਟਰੱਕ ਵੀ ਚਲਾ ਲੈਂਦੇ ਨੇ ਜੀ। ਮੈਂ ਵੀ ਚਲਾ ਲੈਂਦੀ, ਮੰਮਾ ਚਲਾ ਲੈਂਦੇ ਨੇ ਟਰੱਕ।
ਅ, ਫੋਂਰਨ ਇਚ ਕਿੰਨੀ ਕੁ ਲੇਡੀਜ਼ ਚਲਉਦੀ ਤੁਸੀਂ ਦੇਖਿਆ ਹੀ ਹੋਣਾ।
ਹਾਂਜੀ ਸਹੀ ਕਿਹਾ, ਯੂਕੇ 'ਚ ਮੇਰੀ ਮੰਮਾ ਟਰੱਕ ਚਲਾਉਂਦੇ ਨੇ ਜੀ।
ਅੱਛਾ।
ਦਾ ਉਹ ਵੀ ਨਹੀ, ਮੰਮਾ ਮੈਨੂੰ ਚਲਾਾਉਣ ਈ ਨੀ ਦਿੰਦੇ।
ਅੱਛਾ।
ਹਾਂਜੀ, ਮੰਮੀ ਕਹਿੰਦੇ ਤੂੰ ਸਿੱਟ ਬਿੱਟ ਦੇਊਗੀ।
ਕੀ ਕਹਿੰਦੀ ਏ।
ਮੰਮੀ ਕਹਿੰਦੇ ਤੂੰ ਸਿੱਟ ਬਿੱਟ ਦੇਂਗੀ।
ਅੱਛਾ, ਹਾਂ ਤੇ ਡਰ ਵੀ ਆਉਂਦਾ ਨਾ, ਦੱਸ ਦਸ ਟਰਾਲੀ 'ਚ ਦਸ ਟਾਇਰ ਚਲਾਉਂਦੀ ਮੰਮੀ, ਕਿ ਬਾਰਾਂ ਟਰਾਲੀ
ਅਠ ਅਠਾਰਾਂ ਟਾਇਰ, ਅਠਾਰਾਂ ਟਾਇਰ।
ਫਿਰ ਤਾਂ ਬਹੁਤ ਵੱਡੀ ਚਲਾਣ ਲੱਗ, ਜਾਨ ਹੈਗੀ ਤੇਰੀ ਮੰਮੀ ਵਿੱਚ ਫਿਰ ਏਨੀ।
ਹਾਂਜੀ, ਹਾਂਜੀ ਜਾਨ ਬਾਧੂ ਆ ਮੰਮਾ 'ਚ।
ਅੱਛਾ, ਹਾਂ ਵੈਸੇ ਮੋਟੀ ਬਹੁਤ ਸੀ ਹੈਨਾ ਮੈਨੇ ਦੇਖੀ ਆ।
ਹਾਂਜੀ ਬਹੁਤ ਮੋਟੀ ਸੀ, ਟਵੈਲਥ ਬੈਂਦੀ ਉਹਦੇ
ਤੇ ਤੁਸੀਂ ਵਜ਼ਨ ਘਟਾ ਦੋ, ਹਰਥਲ ਦਾ ਵੋ ਪੋਡਰ ਵਗੈਰਾ ਪਿਲਾ ਕੇ।
ਸੁਣਦੇ ਨੀ ਜੀ, ਕੀ ਕਰੀਏ?
ਹਰਵਰ ਦਾ, ਮਿਲਦਾ।
ਟਰਾਲੇ ਤੇ, ਟਰਾਲੇ ਤੇ ਬਹਿੰਦੇ ਨੇ ਪੂਰਾ ਢਿੱਡ ਲੱਗਦਾ।
ਅੱਛਾ।
ਹਾਂਜੀ।
ਅੱਛਾ, ਤੇ ਉਤਰਦੇ ਵੀ ਨੀ ਹੋਣੇ ਸਈ ਤਰੀਕੇ ਨਾਲ ਨਾ, ਦਰਵਾਜ਼ੇ ਤੋਂ।
ਫੱਸ ਜਾਂਦੇ ਨੇ ਫੇਰ ਜੀ।
ਅੱਛਾ ਫੇਰ ਤਾਂ ਓਖਾ ਹੋਨਾ ਫੇਰ ਤਾਂ ਐਵੇਂ।
ਸਾਰੇ ਕੈਂਦੇ ਸ਼ਰੀਰ ਘਟਾ ਲੋ ਜੇ ਟਰਾਲਾ ਚਲੌਣਾ, ਏਰੋਪਲੇਨ ਚਲਾਣਾ ਐਰੋਪਲੇਨ 'ਚ ਦੋ ਬੰਦ, ਦੋ ਬੰਦੇ ਘੱਟ ਬੈਂਦੇ ਆ ਪਤੈ ਓਨਾਂ ਕਰਕੇ।
ਹਾਂਜੀ ਫੇਰ ਤੁਸੀ ਨਾ ਤੇਰੀ ਮੰਮੀ ਨਾ ਹਰਬਾਰ ਦਾ ਪੋ ਮਿਲਦੇ ਐ ਕਿੱਟ ਮਿਲਦੀ ਐ ਪੋਡਰ ਦੀ, ਸ਼ੇਕ ਕੋਲ ਅ ਓ ਦੁੱਧ ਨਾਲ ਸ਼ੇਕ ਪਾ ਕੇ ਓ ਖਾਂਦੇ ਹੁੰਦੇ ਸਾਡੇ ਇੱਥੇ ਮਾ ਪੰਜਾਬ ਵਿੱਚ ਖਾਸ, ਕਾਸ ਖਾਸ ਏੱਕ ਲੇਡੀਜ਼ ਦੇ ਵਜਨ ਬੋਤ ਘੱਟ ਏ ਓਦੇ ਨਾਲ।
ਅੱਛਾ ਹਰਬਲ ਦਾ ਜੀ।
ਹਾਂਜੀ।
ਠੀਕ ਆ, ਮੈਂ ਕੈਂਨੀ ਆਂ ਮੇਰੀ ਮੰਮਾ ਨੂੰ ਕਿ ਹਰਬਲ ਦਾ ਦੁੱਧ ਪੀਣ ਬਣਾ ਕੇ।
ਹਾਂ, ਏ ਕੱਦ ਹਾਂਜੀ, ਏ ਪਤਲਾ ਏ ਮੋਟਾ ਬੰਦੇ ਨੂੰ ਤਾਂ ਬਿਮਾਰੀ ਇੰਨੀ ਲੱਗਦੀ ਆ
ਅੱਸ਼ਾ ਜੀ, ਕੋਈ ਨਾ ਮੈਂ ਕੈਂਨੀ ਆਂ ਮੇਰੀ ਮੰਮਾ ਨੂੰ ਜੀ।
ਹਾਂਜੀ।
ਹੋਰ ਸੁਣਾਓ ਜੀ ਤੁਸੀ?
ਤੁਸੀ ਦੱਸੋ ਕੀ ਚੱਲਦੈ ਤੁਆਡਾ?
ਤਾ ਕੀ ਕਰਦੇ ਨੇ ਜੀ? ਤੁਸੀ ਆਪ ਕੀ ਕਰਦੇ ਓ?
ਹਾਂਜੀ।
ਤੁਆਡੇ ਮੰਮਾ ਪਾਪਾ ਤੁਸੀ ਆਪ ਕੀ ਕਰਦੇ ਓ ਜੀ?
ਮੈਂ ਸਲੂਨ ਦਾ ਕੰਮ ਕਰਦੀ ਆਂ, ਫ਼ੇਰ ਮੈਂ ਓ ਵੀ ਕਰਦੀ ਆ, ਅ, ਆ ਆਈਲੈਟ ਸੈਂਟਰ ਦੇ ਵਿੱਚ ਕੀ ਓ ਵੀ ਲਾਂਦੀ ਮੈਂ ਅ ਅ ਈ ਏਜੰਟਾ ਕੋਲੋਂ ਫਾਈਲਾਂ ਵਗੈਰਾ
ਅੱਛਾ ਤੁਸੀ ਆਈਲੈਟਸ ਏੱਚ ਓ ਫਾਈਲਾਂ ਵਗੈਰਾ ਦਾ ਲਗਾਨੇ ਆਂ ਜਿਵੇਂ ਮਤਲਬ ਏਜੰਟ ਵਗੈਰਾ ਹੋ ਗੇ, ਏਜੰਟ ਵਗੈਰਾ ਹੋ ਗੇ
ਐਜੰਟ ਵੀ ਐਜੰਟ ਨੂੰ ਐਜੰਟ ਵੀ ਵੀ ਦਾ ਵੀ ਕੰਮ ਕਰਦੀ ਮੈਂ
ਅੱਛਾ ਤੁਸ ਮੈਨੂੰ ਜੇ ਕਨੇਡਾ ਦਾ ਵੀਜ਼ਾ ਲਵਾਣਾ ਹੋਵੇ ਵਿਸ਼ਟਰ ਵੀਜ਼ਾ ਤੁਸੀ ਲਵਾ ਦੋਂਗੇ?
ਹਾਂਜੀ ਮੈਂ ਲਾ ਦੂਗੀ ਥੂਆਡੇ, ਨਾਲੇ ਪੱਕਾ ਕੰਮ ਕੋਈ ਫੇਰ ਕੋਈ ਫਰੋਡ ਵਾਲਾ ਕੰਮ ਨੀ ਹੈ। ਪੱਕਾ ਕੰਮ ਆ, ਪੈਸੇ ਵੀ ਵੀਜੇ ਤੋਂ ਬਾਦ ਹੀ ਦੇਵਾਂ ਅ ਪੈਸੇ ਵੀ ਵੀਜੇ ਤੋਂ ਬਾਦ
ਠੀਕ ਅ ਜੀ ਫਿਰ ਮੇਨੰ ਨਾ ਅਗਲੇ ਕੋਲ ਤੇ ਤੁਸੀ ਮੈਨੂੰ ਏਦੇ ਬਾਰੇ ਦੱਸੇਓ ਠੀਕ ਆ ਜੀ।
ਹਾਂਜੀ-ਹਾਂਜੀ।